ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਜੇ।
ਵਧੀਆ ਤੁਸੀਂ ਸੁਣਾਓ?
ਵਧੀਆ। ਹੋਰ ਕੀ ਕਰਣ ਡੇ ਸੀ।
ਕੁਸ਼ ਨੀ
ਹਮ ਮੋਰਨਿੰਗ ਵਾਕ ਤੇ ਹੋਏ ਜੇ?
ਹਾਂਜੀ।
ਕਿੱਦਾਂ ਦਾ ਰਿਹਾ ਆਜ ਦਾ, ਤੁਹਾਡਾ ਦਿਨ ਚਿੜ੍ਹਿਐ।
ਵਧੀਆ ਸੀ।
ਅੱਛਾ- ਅੱਛਾ ਹੁਣ ਕੀ ਤਿਆਰੀ ਕਰਨ ਡੇ ਕਾਲਜ ਜਾਣ ਦੀ।
ਹਾਂਜੀ।
ਅੱਛਾ- ਅੱਛਾ- ਅੱਛਾ- ਅੱਛਾ ਹੋਰ ਸੁਣਾਓ। ਟਿਫਨ ਬੋਕਸ ਨਾਲ ਲੈ ਕੇ ਜਾਂਦੇ।
ਹਾਂਜੀ?
ਟਿਫਨ ਬੋਕਸ ਨਾਲ ਲੈ ਕੇ ਜਾਂਦੇ ਜੇ?
ਨਹੀਂ- ਨਹੀਂ।
ਅੱਛਾ-ਅੱਛਾ ਕਾਲਜ ਦੀ ਕੰਟੀਨ ਚ ਵੀ ਕੁਝ ਖਾ ਲੈਂਦੇ। ਤੇ ਘਰੋਂ ਖਾ ਕੇ ਜਾਂ ਕਿ ਸਾਨ
ਕੰਟੀਨ ਚੋ ਵੀ ਖਾ ਲਈਦਾ, ਘਰੋ ਵੀ ਖਾ ਲਈ ਦਾ।
ਅੱਛਾ-ਅੱਛਾ ਹੋਰ ਸਭ ਠੀਕ- ਠਾਕ? ਪਰਿਵਾਰ, ਫੈਮਲੀ, ਮੰਮਾ-ਪਾਪਾ।
ਸਭ ਵਧੀਆ।
ਹਮ ਸੁਬਾਹ- ਸੁਬਾਹ ਮੋਰਨਿੰਗ ਵਾਕ ਤੇ ਜਾਂਦੇ
ਹਾਂਜੀ।
ਚੱਲੋ ਵਦੀਆ ਸੇਹਤ ਵਾਸਤੇ ਵਦੀਆ ਵਾ, ਹੋਰ ਸੁਨਾਓ ਕੋਈ ਗੱਲਬਾਤ।
ਬਸ ਵਦੀਆ ਤੁਸੀਂ ਸੁਨਾਓ।
ਸਾਡੇ ਵੀ ਵਧੀਆ-ਵਧੀਆ, ਵਧੀਆ ਠੀਕ-ਠਾਕ ਹੋਰ ਹੋਰ ਦੱਸੋ ਕੀ ਕਰ ਰੇ ਸੀ?
ਕੋਸ ਨੀ।
ਅਸ਼ਯਾ-ਅਸ਼ਾ। ਕੋਲੇਜ਼ ਕਿੰਨੇ ਵਜੇ ਲੱਗ ਰਯਾ ਤੁਆਡਾ, ਨੌ ਵਜੇ ਕੇ ਦਸ ਵਜੇ?
ਸਾਢੇ ਨੌ ਲੱਗ ਜਾਂਦਾ ਐ।
ਅਸ਼ਾ-ਅਸ਼ਾ, ਅਸ਼ਾ-ਅਸ਼ਾ ਠੀਕ।
ਹਾਂਜੀ।
ਹੋਰ ਪੈਲਾਂ ਮੋਰਨਿੰਗ ਵਾਕ ਕਰਨੀ ਹਨਾ ਫ਼ੇਰ ਘਰ ਆ ਕੇ ਕੋਈ ਐਕਸਰਸਾਈਜ਼ ਵਗੈਰਾ ਕਰਦੇ ਕੇ ਵਾਕ ਈ ਕੱਲੀ।
ਨਈ ਘਰ ਆਨ ਕੇ ਕਰ ਲਈ ਦੀ ਆ ਐੱਕਸਾਈਜ਼ ਮੈਂ ਕਰ ਲੈਣੀ ਆ‌।
ਅਸ਼ਾ-ਅਸ਼ਾ ਚਲੋਂ ਵਧੀਆਂ ਐਕਸਾਈਜ਼ ਤਾਂ ਬੋਤ ਜ਼ਰੂਰੀ ਐ ਸਾਡੇ
ਹਾਂਜੀ।
ਵੇਖੋ ਜਿਵੇਂ ਹਨਾ ਮੋਰਨਿੰਗ ਵਿੱਚ ਫਰੈਸ਼ ਹਵਾ, ਹਨਾ ਤਾਜ਼ੀ-ਤਾਜ਼ੀ ਸਾਨੂੰ ਮਿਲ ਜਾਂਦੀ ਐ। ਜੇ ੜੀ ਕਿ ਸਾਡੇ ਸਰੀਰ ਵਾਸਤੇ ਬੋਤ ਜ਼ਰੂਰੀ ਐ ਤੇ ਨਾਲ਼ੇ ਏ ਵੇ ਕੇ ਓ ਤਾਜ਼ੀ ਹਵਾ ਜੇੜੀ ਆ ਓ ਸਾਨੂੰ ਹਨਾ ਤਾਜ਼ਗੀ ਦਿੰਦੀ ਐ, ਸਾਰੀ ਦਿਹਾੜੀ ਫਰੈਸ਼ਨੈਸ ਮਿਲ਼ਦੀ ਰੈਂਦੀ ਐ ਤੇ ਫਰੈਸ਼ ਫੀਲ ਕਰਦੇ ਆਂ ਅਪਨੇ ਆਪ ਨੂੰ। ਹਨਾ ਤੇ ਸਾਡੀ ਬੋਲੀ 'ਤੇ ਵੀ ਬੋਤ ਚੰਗਾ ਅਸਰ ਹੁੰਦਾ ਗਾ ਪ੍ਰਭਾਵ ਪੈਂਦਾ ਵਾ।
ਹਾਂਜੀ ਜੀ।
ਸਾਨੂੰ ਚਾਈਦਾ ਕਿ ਅਪਨੇ ਭੈਣ ਭਰਾਵਾਂ ਦੇ ਨਾਲ਼ ਖੜ ਜਾਂਦੇ ਜੇ ਨਾਲ
ਨਈ-ਨਈ ਉੱਠਦੇ ਈ ਨੀ।
ਅਸ਼ਾ-ਅਸ਼ਾ ਛੋਟੇ ਛੋਟਾ ਹੋਨੇ ਨੇ ਨਾ।
ਹਾਂਜੀ।
ਅਸ਼ਾ-ਅਸ਼ਾ ਹੋਰ ਤੁਹਾਡੇ ਬਾਕੀ ਕਜ਼ਨਸ ਵਗੈਰਾ ਨਾਲ਼ ਈ ਰੈਂਦੇ ਕਿ ਅਲੱਗ ਨੇ?
ਨਾਲ ਵੀ ਆ।
ਠੀਕ-ਠੀਕ।
ਹੋਰ ਗੱਲਬਾਤ ਸੁਨਾਓ ਕੋਈ। ਹੋਰ, ਹੋਰ ਸੁਨਾਓ ਤੁਸੀਂ ਹੋਰ ਹੋਰ ਫ਼ਿਰ ਕੋਲੇਜ ਤੋਂ ਆ ਕੇ ਕੀ ਕਰਦੇ ਹੁੰਦੇ ਫੇਰ ਬੱਚੇਆਂ ਨੂੰ ਟਿਊਸ਼ਨਾਂ ਪੜ੍ਹਾਂਦੇ ਓ ਕੀ ਅਪਨਾ ਈ ਸਟੱਡੀ
ਟਿਊਸ਼ਨ ਮੈਂ ਪੜ੍ਹਾ ਲੈਂਨੀ ਆਂ।
ਠੀਕ, ਠੀਕ, ਠੀਕ, ਠੀਕ ਚੱਲੋ ਵਧੀਆਂ ਹੈਗਾ ਵਾ ਏਦਾਂ ਤੁਆਡਾ ਮਨੀ ਵੀ ਅਰਨ ਹੋ ਜਾਂਦੀ ਐ।
ਹਾਂਜੀ।
ਹਾਂਜੀ-ਹਾਂਜੀ, ਚੱਲੋ ਚੱਲੋ ਵਦੀਆ-ਵਦੀਆ, ਹੋਰ ਸੁਨਾਓ ਤੁਸੀਂ।
ਬਸ ਵਦੀਆ।
ਅੱਛਾ-ਅੱਛਾ-ਅੱਛਾ। ਮੈਂ ਕਿ ਕਾਲਜ ਵਿੱਚ ਤੁਹਾਡੇ ਯੂਨੀਫਾਰਮ ਆ ਕੀ ਤੁਸੀਂ ਵਿਦਆਊਟ ਈ ਜਾਂਦੇ ਜੇ?
ਵਿਦਆਊਟ ਈ ਜਾਂਣੀ ਆ।
ਅੱਛਾ-ਅੱਛਾ। ਕਈਆਂ ਕਾਲਜਾਂ ਵਾਲਿਆਂ ਨੇ ਯੂਨੀਫੋਮਾਂ ਵੀ ਲਈਆਂ ਨੇ ਨਾ ਕਿ ਦੋ-ਤਿੰਨ ਦਿਨ ਯੂਨੀਫਾਮ ਪਾ ਕੇ ਆਓ ਤੇ ਬਾਕੀ ਦਿਨ ਹੈਲੋ
ਹਾਂਜੀ-ਹਾਂਜੀ।
ਹਾਂਜੀ
ਤੁਹਾਡੀ ਵਾਜ਼ ਨਾ ਵਿਚੋਂ ਕੱਟ-ਕੱਟ ਕੇ ਆ ਰਹੀ, ਨੈੱਟਵਰਕ ਇਸ਼ੂ ਲੱਗਣ ਡਿਆ ਤੁਹਾਡੇ ਤੁਹਾਡੇ ਬੱਦਲ ਤੇ ਨੀਂ ਹੋਇਆਂ?
ਹਾਂਜੀ
ਆਵਾਜ਼ ਕੱਟ-ਕੱਟ ਕੇ ਆ ਰਹੀ, ਤੁਹਾਡੇ ਬੱਦਲ ਤਾਂ ਨੀਂ ਹੋਇਆ ਹੈਗਾ ਬਾਹਰ?
ਹੋਇਆ ਹੋਆ।
ਅੱਛਾ, ਉਹਦੇ ਕਰਕੇ ਆਵਾਜ਼ ਕੱਟੀ ਜਾਂਦੀ ਤੇ ਕਦੇ ਆਣ ਲੱਗ ਪੈਂਦੀ ਆ।
ਅੱਛਾ।
ਹਾਂਜੀ-ਹਾਂਜੀ। ਹੋਰ ਸੁਣਾਓ?
ਬਸ ਵਧੀਆ।
ਅੱਛਾ-ਅੱਛਾ। ਠੀਕ-ਠੀਕ ਐ। ਵੈਸੇ ਸਾਡੇ ਨਾ ਅੱਜ ਬੱਦਲ ਹੋਇਆ, ਮੌਸਮ ਬਹੁਤ ਵਧੀਆ ਜੇ। ਹਮ ਗਰਮੀ ਨੀ ਇਨੀਂ ਹੈਨੀ, ਤੁਹਾਡੇ ਵੀ ਹੋਇਆ ਕਿ ਨਈ?
ਹੋਇਆ ਸਾਨੂੰ ਵੀ
ਅਛਾ-ਅਛਾ-ਅਛਾ।
ਹਾਂਜੀ।
ਠੀਕ-ਠੀਕ ਜੀ, ਠੀਕ। ਹੋਰ ਗੱਲ ਬਾਤ ਸੁਣਾਓ ਫਿਰ?
ਓਕੇ ਚੰਗਾ ਠੀਕ ਆ, ਬਾਏ।
ਠੀਕ ਆ।